ਹੈਲੋ ਹਾਂ ਹੈਲੋ ਸਤਿ ਸ੍ਰੀ ਅਕਾਲ ਹਾਂ ਠੀਕ ਆ ਤਸੀ ਸੁਣਾਓ ਠੀਕ ਹੋ
ਹਾਂਜੀ ਵਧੀਆ ਕੀ ਕਰ ਰਹੇ ਸੀ।
ਬਸ ਬੈਠੇ ਸੀ, ਮੌਸਮ ਠੰਡਾ ਹੋਇਆ ਪਿਆ ਬੈਠੇ ਸੀ ਬਾਹਰ ਅੱਜ ਹਾਂ ਬਾਰਿਸ਼ ਅਸ ਮੌਸਮ ਬਣਿਆ ਸੀ ਬਾਰਿਸ਼ ਵਾਲਾ
ਅੱਛਾ ਇੱਧਰ ਧੁੱਪਾ ਆ ਗਈ ਸੀ ਅੱਜ
ਅੱਛਾ
ਗਰਮੀ ਬੜੀ ਹੋ ਰਹੀ ਹੈ ਇਧਰ ਤੇ,
ਹਾਂ ਗਰਮੀ ਤੇ ਹੈ ਲੇਕਨ ਮੌਸਮ ਸਹੀ ਸੀ ਅੱਜ ਨਾ
ਅੱਛਾ ਅੱਛਾ ਅੱਛਾ, ਉਹ ਏਰੀਏ ਦਾ ਫਰਕ ਪੈ ਜਾਂਦਾ ਨਾ ਮੌਸਮ ਹਰ ਜਗ੍ਹਾ ਅਲੱਗ ਅਲੱਗ ਹੁੰਦਾ ਮੌਸਮ ਹਾਂਜੀ ਹੋਰ ਚਾਹ ਪਾਣੀ ਹੋ ਗਿਆ
ਬਸ ਚਾਹ ਪੀਤੀ ਹੋਣ ਦਿੱਤੀ ਬਾਹਰ ਬੈਠੇ ਸਾਰੇ ਇੰਜੋਏ ਕਰਦੇ ਪਏ ਸੀ। ਬੱਚੇ ਬੈਠੇ ਸੀ ਬਾਹਰ ਬੈਠੇ ਸਾਰੇ ਇੰਜੋਏ ਕਰਦੇ ਸੀ ਚਾਹ ਚੂ ਪੀਤੀ ਹੁਣ।
ਅੱਛਾ ਅੱਜ ਗਏ ਨਹੀਂ ਕੰਮ ਤੇ ਸਾਰੇ ਆਪਣੇ ਆਪਣੇ
ਅੱਜ ਛੁੱਟੀ ਹੈ ਨਾ ਸੰਡੇ ਦੀ ਅੱਜ
ਅੱਛਾ ਸੰਡੇ ਔਫ ਹੁੰਦਾ ਸਭ ਦਾ
ਹਾਂ ਸੰਡੇ ਓਫ ਹੁੰਦਾ ਪਾਪਾ ਛੁੱਟੀ ਹੁੰਦੀ ਬੱਚਿਆਂ ਦੀ ਛੁੱਟੀ ਹੁੰਦੀ ਹੈ ਅੱਜ ਹਾਂ ਸੰਡੇ ਛੁੱਟੀ ਆ ਹਾਂ ਬਸ
ਕਿ ਦਰਸ਼ਨ ਮੇਲੇ ਕਰਨ
ਤੇ ਜਦਾ ਦਰਸ਼ਨ ਵਿ ਹਜ਼ੂਰ ਸਾਹਿਬ ਜਾਦਾ ਦੀਵਾਲੀ ਵੱਲ ਬਸ ਤੇ ਚਲੇ ਜਾਂਦੇ ਕਿਤੇ ਮਸਾਜ ਇੱਕ ਵਰ ਨਿਕਲਣੇ ਬਾਰਾਂ ਸੌ
ਚਲੋ ਵਧੀਆ ਹੈਗਾ। ਉਹ ਵੀ ਗੁਰੂ ਮਾਇਆ ਨਹੀਂ ਬਸ ਗਰਮੀ ਜ਼ਿਆਦਾ ਹੋ ਰਹੀ ਹੈ ਘਰੋਂ ਹੀ ਨੀ ਨਿਕਲ ਜਾਂਦਾ ਕੰਮ ਕਾਰ ਕੰਮ ਚ ਟਾਈਮ ਨੀ ਨਿਕਲਦਾ
ਅੱਛਾ
ਸਵੇਰੇ ਸ਼ਾਮੀ ਦੁਪਹਿਰੀ ਕੰਮ ਵੀ ਕੰਮ ਕਰਦੇ ਕਰਦੇ ਫਿਰ ਰਾਤ ਹੋ ਜਾਂਦੀ ਹੈ।
ਹਾਂ ਇਹ ਤੇ ਟੈਮ ਪਤਾ ਲੱਗਦਾ ਟਮ ਦੇਖਦੇ ਆ।
ਹਾਂਜੀ
ਗਰਮੀ ਵੈਸੇ ਦਿਲ ਨੀ ਕਰਦਾ ਕਿਤੇ ਬਾਹਰ ਨਿਕਲਉਂਦੇ,
ਹਾਂਜੀ ਹਾਂਜੀ ਗਰਮੀ ਤੇ ਬੜੀ ਪੈ ਰਹੀ ਹੈ। ਹਾਂਜੀ।
ਹੋਰ ਸੁਣਾਓ?
ਹਾਂਜੀ ਸਭ ਵਧੀਆ।
ਹੋਰ ਚਾ ਪਾਨ ਵੀਹ ਬੈਠੇ?
ਨਹੀਂ ਮੈਂ ਚਾਹ ਘਾਟ ਹੀ ਪੀਂਨੀ ਆਂ ਵੈਸੇ, ਗਰਮੀ ਜਿਆਦਾ ਐ ਨਾ। ਕੋਲਡ ਕੌਫੀ ਵਗੈਰਾ ਪੀ ਲੈਂਦਾ
ਅੱਛਾ
ਹਾਂਜੀ।
ਅਸੀਂ ਚਾਹ ਛੁ ਪੀਤੀ ਹੈ ਸਵੇਰੇ ਬਣਾਇਆ ਸੀ, ਚ ਕੜੀ ਚਾਵਲ ਸੀ ਸਵੇਰੇ। ਮੈਂ ਕਿਹਾ ਪਨੀਰ ਵਗੈਰਾ ਬਣਾ ਲਾਂਗੇ ਬੱਚੇ ਕੈਨ ਮੰਮੀ ਪਨੀਰ ਬਣਾ ਲੈ। ਪਨੀਰ ਇਕੱਲੇ ਪਨੀਰ ਬਣਾਦੇ ਹਣ ਦਰਤ ਦੀ ਰੋਟੀ
ਭੁਰਜੀ ਬਨਾਣੀ ਪਨੀਰ ਦੀ?
ਹਾਂ ਵੇਖੋ ਪੁਰਜੀ ਸ ਬੱਚੇ ਕਹਿਨ ਪੁਰਜੀ ਹੋ ਗਏ ਵੈਸੇ ਹੋ ਗਿਆ‌। ਪਰਅਲ ਹੋ ਗਿਆ ਜਿਸ ਤਰਾ ਬੱਚੇ ਕਹਿਨਗੇ ਦੀਏ ਬਣਦੇ ਉਸੇ ਿਲ ਪਾਪਾ ਰੈਸ ਵਸਰਾਈ ਖਾਂਦੇ ਨੇ ਪੁਰਜੀ ਖਾਂਦੇ ਨੇ
ਅੱਛਾ ਪਨੀਰ ਦੀ ਕਿਂਵੇਂ ਬਣਾਂਦੇ ਤੁਸੀਂ ਭੁਰਜੀ?
ਪੁਰਜੀੇ ਲਸਨ ਵਗੈਰਾ ਪਾ ਕੇ ਲਸਨ, ਪਿਆਜ, ਟਮਾਟਰ ਪਾ ਕੇ
ਅੱਛਾ
ਹਾਂ, ਮਲਾਈ ਪਾ ਕੇ ਮਲਾਈ ਪਾ ਲੋ ਦੂਧ ਦੀ, ਇਸ ਤਰ੍ਹਾਂ ਬਨਾਏ ਤੇ ਹਾਂ ਮਲਾਈ ਪਾ ਕੇ, ਇਸ ਤਰ੍ਹਾਂ ਬਣਾਣੀ ਬੋਤ ਟੇਸਟੀ ਬਣਦੈ। ਹੈਂ
ਸਵਾਦ ਬਨਦੀ ਏ, ਮੈਂ ਕਿਹਾ ਮਲਾਈ ਵਗੈਰਾ
ਹਾਂ ਬਹੁਤ ਪਾ ਕੇ ਬਹੁਤ ਸਵਾਦ ਬਨਦੈ, ਮਲਾਈ ਪਾ ਲਓ ਬਹੁਤ ਟੇਸਟੀ ਹੁੰਦੈ
ਆਪਾਂ ਤਾਂ ਕਦੇ ਬਨਾਈ ਨਈਂ ਭੂਰਜੀ ਵਗੈਰਾ
ਅੱਛਾ ਨਹੀਂ ਅਸੀਂ ਤੇ ਖੱ ਬਨਾ ਲਈ ਦਾ ਭੁਰਜੀ ਕਦੀ ਬੱਚੀਆਂ ਪ ਬਣਾ ਲਈ ਦਾ ਵੈਸੇ ਕਹਿਣ ਦੂਸਰੇ ਬਣਾ ਤਰੀ ਆਲੲ ਕੈਹਨ ਤਰੀ ਬਣਾ ਲਈ ਦਾ ਜੇਰਾ ਬੱਚੇ ਪਸੰਦ ਹੈ ਖਾਂਦੇ ਉਸਰਾਂ ਬਨਾ ਲਈਦੈ ਜਿਹੜੀ ਚੀਜ਼ ਮੈਂ ਬੱਚੇ ਬਨਾਈਦੈ, ਸਬਜ਼ੀਆਂ ਬੱਚੇ ਘੱਟ ਟ ਖਾਂਦੇ ਨੇ ਦਾਲ ਚਾਵਲ ਐ ਕੜੀ ਚਾਵਲ, ਛੋਲੇ ਚਾਵਲ, ਰਾਜਮਾਂ ਚਾਵਲ, ਬਈਏ ਜ਼ਿਆਦਾ ਤਰ ਬੱਚੇ ਖਾਂਦੇ ਨੇ ਸਬਜ਼ੀਆਂ ਘੱਟ ਹੀ ਖਾਂਦੇ ਨੇ
ਹਾਂਜੀ, ਹੋਰ ਬਾਰ ਨੀ ਗਏ ਕਿਤੇ?
ਨਹੀਂ ਬਾਹਰ ਤੇ ਨਹੀ ਗਈ।
ਜਿਵੇਂ ਆ ਸੰਡੇ ਸੀਗੇ ਤੁਸੀ ਵੀ ਘੁੰਮਣ ਆਂਦੇ ਕੇ ਤੇ ਬਾਜ਼ਾਰ
ਹਮ ਨਹੀਂ ਗਏ ਨੀ ਬਾਈ ਗਰਮੀ ਦਿਲ ਨੀ ਕਰਦਾ ਨਿਕਲਨ ਦੇ ਬਾਹਰ, ਗਰਮੀ ਇੰਨੀ ਪੈਂਦੀ ਨਾ ਦਿਲ ਨਹੀਂ ਕਰਦਾ ਕੱਪੜੇ ਚੇਂਜ ਕਰਨ ਤੇ ਬਾਹਰ ਨਿਕਲਣ ਤੇ
ਹੈਂਜੀ-ਹੈਂਜੀ
ਬਹੁਤ ਗਰਮੀ ਪੈਂਦੀ ਬਹੁਤ ਬੁਰੇ ਹਾਲ ਐਸੇ ਬਰਸਾਤ ਨੀ ਆ ਰਹੀ ਨਾ ਇੱਥੇ
ਬਰ, ਹਾਂਜੀ ਬਰਸਾਤ ਹੋਏਗੀ ਫਿਰ ਗੁੰਮਾ ਹੋ ਜਾਨੈ ਪਹਿਲੇ ਤਾਂ ਹੁੰਦੀ ਨਹੀਂ ਹੁੰਦੀ ਹੈ ਤੇ ਹੁੰਮਾ ਸ ਜਾਂਦੀ ਹੈ
ਹਾਂ ਬਰਸਾਤ ਹ ਜ਼ਿਆਦਾ ਉਮਸ ਹੋਜਾਂਦੀ ਬਰਸਾਤ ਨਾਲ ਇਹ ਜ ਛੱਤਾ ਠੰਡੀ ਹੋ ਜਾਂਦੀ ਏ ਪੱਖੇ ਦੀ ਹਵਾ ਆਂਦੀ ਏ, ਹਾਂ
ਕੱਪੜੇ ਪਾਓ ਵੀ ਖਾਣ ਨੂੰ ਆਂਦੇ ਪਏ ਨੇ, ਕਿ ਇਹ ਪਾਓ
ਉਹ ਤੇ ਗਰਮੀ ਚ ਦਿਲ ਨ ਕਰਦਾ ਕਿਤੇ ਨਿਕਲਣ ਦੇ ਕੱਪੜੇ ਪਾਣ ਦੇ ਚੇਂਜ ਕਰਨ ਦੇ ਕੱਪੜੇ
ਹਾਂਜੀ।
ਬਹੁਤ ਬੁੁਰੇ ਹਾਲ ਹੈ ਬਈ ਗਰਮੀ ਦੇ ਲੈਟਾ ਇੱਕ ਤੰਗ ਕਰਦੀ ਲੈ ਲੈਟ ਵੀ ਏਡੀ ਤੰਗ ਕਰਦੀ ਏ, ਜਿਥੇ ਗਰਮੀ ਉਤੋਂ ਲੈਟ ਲੈ ਲੈਂਦੇ ਨੇ
ਲਾਈਟ ਤੇ ਸਾਰਾ ਦਿਨ
ਜਦੇ ਲੈਟ ਤਿੰ ਦੋ-ਦੋ ਘੰਟੇ ਲੈਟ ਨੀ ਆਂਦੀ ਉਹ ਦਸ਼ਮੇ ਇਨਵੈਟਰ ਇਨਵੈਟਰ ਵੀ ਖ਼ਤਮ ਹੋ ਜਾਂਦਾ ਇਨਵੈਟਰ ਦੋ ਤਿੰਨ ਤਿੰਨ ਘੰਟੇ ਲੈਟ ਨਹੀਂ ਆਂਦੀ ਇਨਵਟਰ ਵੀ ਖਤਮ ਹੋ ਜਾਂਦਾ
ਹਾਂ ਉਹ ਤਾਂ ਹੈ ਹੀ ਹੈ ਇੱਧਰ ਵੀ ਸਾਡੇ ਵੇਂ ਰਾ ਰਾਤੀ ਜਾਏਗੀ ਲਾਈਟ ਸਾਰੀ ਰਾਤ ਲਾਈਟ ਹੀ ਨਹੀਂ ਆਉਂਦੀ ਸਵੇਰੇ ਆਉਂਦੀ ਫਿਰ ਤਿੰਨ ਚਾਰ ਵਜੇ ਨਾਲ ਫਿਰ ਜਾਂਦੀ ਹੈ ਫਿਰ ਆ ਜੇਗੀ ਐਵੇਂ ਕਰਦੀ ਹੈ
ਹੁਨ ਤੇ ਜ਼ਿਆਦਾ ਜਾਨ ਲੱਗੀ ਪਹਿਲੇ ਇਤਨੀ ਨੀ ਜਾਂਦੀ ਹੁਨ ਜ਼ਿਆਦਾ ਜਾਨ
ਹਾਂਜੀ, ਪਤੈ, ਕੁੱਝ ਲਾਈਟ ਵਾਲੇ ਲਾਈਟ ਵਾਲੇ ਨੂੰ ਪਤਾ ਹੁੰਦਾ ਕਿ ਆਪਾਂ ਸੋਹਣਾ ਹੈਗਾ ਵੀ ਉਹ ਜਾਣ ਕੇ ਕੱਟ ਮਾਰਦੇ ਨੇ ਰਾਤੀ ਟਾਈਮ ਡਿਊਟੀਆਂ ਵਾਲੇ ਰਾਤੀ ਹੀ ਫ੍ਰਰੀ ਹੁੰਦੇ ਨੇ ਚਲੋ ਰਾਤੀ ਘਰ ਜਾ ਕੇ ਆਰਾਮ ਨਾਲ ਸੋ ਸੋਵਾਂਗੇ ਚੈਨ ਦੀ ਨੀਂਦ ਕੰਮ ਕਾਰ ਵਾਲੇ
ਚਲ ਜਾਂਦਾ ਰੈਸ਼ਟ ਹੁੰਦਾ ਨੀ ਰਾਤੀ ਰੈਸ਼ਟ ਹੁੰਦਾ ਉਹ ਰਾਤੀ ਲੈਟ ਚਲੇ ਜਾਂਦੀ
ਹਾਂਜੀ ਹਾਂਜੀ
ਸਵੇਰ ਦੇ ਟਾਈਮ ਹੁੰਦਾ ਲਾਈਟਾਂ ਰਿਹੰਦੇ ਨੇ ਕੀ ਨੀਦਰ ਆਣੇ ਬੰਦੇ ਨੂਂ
ਹਾ ਨਾਲੇ ਬਿਜਲੀ ਭਜਾ
ਹਾਂ ਬਸ ਮੌਕਾ ਮਿਲਣਾ ਚਾਹੀਦਾ ਬੱਤੀ ਜਾਣ ਦਾ ਬਸ ਹ ਬਾਰਿਸ਼ ਹੋਵੇ ਨਾ ਹੋਵੇ ਹੋਰ ਸੁਣਾਓ
ਵਧੀਆ ਬਾਹਰ ਦਾ ਕੋਈ ਖਾਂਦੇ ਵਗੈਰਾ ਨੀ ਫਾਸਟ ਫੂਡ ਵਗੈਰਾ
ਹਾਂ ਬੱਚੇ ਲਿਆਉਣਣਏ ਕਹਿੰਦੇਨ ਬੱਚੇ ਲਿਆਂਦੇ ਦਿਲ ਲਿਆਦੇ ਬੱਚੇ ਖਾ ਹੀ ਲੈਂਦੇ ਨੇ
ਅੱਛਾ
ਹਾਂ ਓ ਬਡੇ ਸੀ ਲੈਏ ਸੀ ਬੱਚੇ ਫਿਰ ਉਹ ਬਡੇ ਹੋਣ ਫੰਕਸ਼ਨ ਹੋਏ ਘੱਟ ਹੀ ਖਾਂਦੇ ਅਸੀ ਬਾਹਰ ਦਾ ਫਾਸਟ ਫੂਡ ਫਾਸਟ ਫੂਡ ਹੋ ਗਏ ਮੋਮੋਸ ਹੋ ਗਏ ਆ ਸਪਰਿੰਗ ਰੋਲ ਹੋ ਗਏ ਕੇਕ ਵਗੈਰਾ ਬੱਚੇ ਕੱਟ ਲੈਂਦੇ ਲਿਆ ਆਦੇ
ਅੱਛਾ
ਵੈਸੇ ਕੋਈ ਫੰਕਸ਼ਨ ਹੈ ਤਾਂ ਖਾਦੇ ਫਾਸਟ ਫੂਡ ਵੈਸੇ ਨਹੀਂ ਖਾਂਦੇ ਫਾਸਟ ਫੂਡ
ਅੱਛਾ ਹਾਂ ਉਹ ਤੇ ਹੈ ਹੀ ਹੈ
ਹਾਂ ਤੇ ਚੀਜ਼ਾਂ ਨੁਕਸਾਨ ਕਰਦੀ ਫ ਫੂਟ ਜ਼ਿਆਦਾ ਖਾਣ ਨੂੰ ਨੁਕਸਾਨ ਕਰਦੇ ਨੇ ਸਾਡੇ ਬੱਚੇ ਖਾਂਦੇ ਨੀ ਅ ਸਲੀ ਆਇਲੀ ਚੀਜ਼ਾਂ ਤਾਂ ਖਾਂਦੇ ਵੀ ਨੀ ਬਜ਼ਾਰੋਂ ਲੈਣਦੇ ਜੋ ਖਾਣਾ ਹੁੰਦਾ ਕੋਈ ਹਫ਼ਤੇ ਚ ਪੰਦਰਾਂ ਦਿਨ ਬਾਅਦ ਕੋਈ ਫੰਕਸ਼ਨ ਹੋਇਆ ਹੋਰ
ਬਾਹਰ ਦਾ ਆਇਲੀ ਜਿਆਦਾ ਖਾਉ ਨਾ ਮੈਂ ਸਾਰਾ ਅੰਦਰ ਦਾ ਲੀਵਰ ਵਗੈਰਾ ਸਾਰਾ ਬੋਡੀ ਖਰਾਬ ਕਰ ਦਿੰਦੀ ਹੈ
ਨੁਕਸਾਨ ਕਰਦੇ ਨਾ ਜ਼ਿਆਦਾ ਵੀ ਬਾਹਰ ਵਾਰ ਖਾਣ ਨਾਲੋਂ ਫਿਰ ਫੰਕਸ਼ਨ ਵਗੈਰਾ ਕੁਛ ਹੋਣ ਤਭੀ ਨੇ ਪੰਦਰਾਂ ਦਿਨ ਬਾਅਦ ਉਹ ਮਹੀਨੇ ਦੋ ਮਹੀਨੇ ਬਾਅਦ ਤਾਂ ਲਿਆਿਆਂਦੇ ਨੇ ਵੈਸੇ ਨਹੀਂ ਘਰ ਦੇ ਖਾਣਾ ਸਿੰਪਲ ਹੀ ਜ਼ਿਆਦਾ ਬ ਖਾਂਦੇ ਨੇ
ਹਾਂਜੀ ਹਾਂਜੀ ਤੁਸੀਂ ਘ ਕਈ ਤੇ ਘਰ ਹੀ ਬਣਾ ਕੇ ਖਾਂਦੇ ਨੇ ਆਪਣੇ ਆਪ ਬਣਾਇਆ ਚਲੌ ਬਈ ਸਾਫ਼ ਸੁਥਰੀ ਚੀਜ਼ ਬਣਾਈ ਥੋੜ੍ਹੀ ਬਹੁਤਈ
ਘਰ ਹੀ ਬਣਾਉ ਲਈ ਦਾ ਇਟਲੀ ਹੋ ਗਿਆ ਹੋਰ ਹੋ ਗੁਟਰੇ ਬਟੂਰੇ ਛੋਲੇ ਹੋ ਗਏ ਘਰ ਹੀ ਬਨਾ ਲ ਦੇ ਜੋ ਕਿ ਬੱਚਿਆਂ ਬਜ਼ਾਰ ਤੋਂ ਘੱਟ ਹੀ ਖਾਈਦਾ
ਚਲੋ ਵਧੀਆ ਏ ਤੇ ਬਹੁਤ ਵਧੀਆ ਹੈ ਘਰ ਬਣਾਈ ਚੀਜ਼ ਵਧੀਆ ਰਹਿੰਦੀ ਹੈ ਪੂਰੀ ਵੀ ਹੋ ਜਾਂਦੀ ਹੈ
ਛੋਲੇ ਭਟੂਰੇ ਹੋ ਗਏ ਘਰ ਹੀ ਬਣਾ ਲੈਂਦੇ ਹਾਂ ਅਸੀਂ
ਇਡਲੀ ਵਗੈਰਾ ਹੀ ਬਣਾ ਲੈਂਦੇ ਹੋ ਫੇਿਰ
ਹਾਂ ਇਡਲੀ ਬਣਾ ਲਈ ਦਾ
ਇਡਲੀ ਕਿਵੇਂ ਬਣਾਉਂਦੇ ਹੋ ਤੁਸੀਂ ਫੇਰ
ਇਡਲੀ ਸੂਜੀ ਪੈਂਦੀ ਸੂਜੀ ਲੈ ਆਓ ਸੂਜੀ ਪਾ ਲੋ ਦਹੀਂ ਪਾ ਲੋ ਸੂਜੀ ਚੀਨਿ ਪਾ ਲੋ
ਅੱਛਾ
ਫਿਰ ਸਟੈਂਡ ਮਿਲਦਾ ਇਟਲੀ ਬਣਾਉਣ ਦਾ
ਅੱਛਾ
ਇਟਲੀ ਬਣਾ ਸਟੈਂਡ ਮਿਲਦਾ ਫਿਰ ਸਟੈਂਡ ਚ ਪਾ ਕੇ ਕੁੂੱਕਰ ਚਲਾ ਕੇ ਫਿਰ ਦਸ ਪੰਦਰਾਂ ਮਿੰਟ ਰੱਖਦੇ ਕੂੱਕਰ ਚ
ਹਾਂਜੀ
ਚਲੋ ਫਿਰ ਉਹਦਾ ਫਿਰ ਮ ਇਟਲੀ ਬਣ ਜਾਂਦੀ ਆ ਹਾਂ ਸਾਂਬੜ ਦੀ ਸਬਜ਼ੀ ਪਾ ਕੇ ਬਣਾਉਂਦੇ ਨਾ ਦਾਲ ਸਾਂਬੜ ਵਗੈਰਾ ਬੈਗਨ ਹੋ ਗਿਆ ਘੀਆ ਹੋ ਗਿਆ ਸਾਰੀ ਸਬਜ਼ੀਆਂ ਮਿਕਸ ਕਰਕੇ ਨਾ
ਸਾਡੇ ਤੇ ਸਾਂਬਰ ਸਬਜ਼ੀਆਂ ਵਾਲਾ ਨੀ ਆਉਂਦਾ
ਅੱਛਾ ਸਬਜ਼ੀਆਂ ਲਾਉਣਦਾ ਘੱਟ ਹੀ ਆਉਂਦਾ ਸ ਮੰਡੀ ਚ ਲੈਣੀ ਪੈਂਦੀ ਸਬਜ਼ੀ ਕਦੀ ਆ ਜਾਂਣਦਾ ਲੈ ਲੈਣੇ ਆ ਤੇ ਕਦੀ ਨਹੀਂ ਆਉਂਦਾ ਫਿਰ ਬਾਜ਼ਾਰੋਂ ਲਿਆਣੀ ਪੈਂਦੀ ਸਬਜ਼ੀ
ਆਪਾਂ ਵੈਸੇ ਚ ਬਣਾਉਂਦੇ ਨੀ ਬਾਈ ਚਾਂਸ ਅਗਰ ਬਣਾਉਣੀ ਪੈ ਜੇ ਫੋਨ ਤੋਂ ਵੇਖ ਕੇ ਉਹ ਆਉਂਦਾ ਹੀ ਨੀ ਪਹਿਲੇ ਗੱਲ ਆਏਗਾ ਸਬਜ਼ੀਆਂ ਸਾਰੀ ਪੁਰਾਣੀਆਂ ਖਰਾਬ ਰੱਖਦਾ ਫਿਰ ਜ ਮੰਡੀ ਜਾਣਾ ਪੈਂਦਾ ਫਿਰ ਲੈਣ ਲਈ
ਨਹੀਂ ਸਾਡੇ ਆਉਂਦਾ ਤੇ ਲਦਾ ਘੱਟ ਹੀ ਆਂਦਾ ਸਬਜ਼ੀਆਂ ਦਾ ਬੱਚੇ ਸ਼ਾਮੀ ਲਿਆਂਦੇ ਵੇਲੇ ਫਰੀ ਹੁੰਦੇ ਸ਼ਾਮੀ ਬਜਾਰੌ ਲਿਆਂਦੇ ਮੰਡੀ ਚੋਂ ਸਬਜ਼ੀ
ਅੱਛਾ ਅੱਛਾ
ਹਾਂ ਬਾਜ਼ਾਰੋਂਨੂੰ ਤਾਜ਼ੀ ਲੈ ਲਓ ਸਬਜੀ ਤਾਜ਼ੀ ਮਨਾ ਲਈਦਾ
ਹਾਂਜੀ
ਬਣ ਗਲੀ ਚ ਬਸ ਸਬਜ਼ੀ ਮਿਲਦੀ ਹੈ ਕੋਈ ਡਾਂਗਦੀ ਨੀ ਮਿਲਦੀ। ਕੋਈ ਸਹੀ ਆਉਂਦਾ ਇਕ ਆਉਂਦਾ ਸਵੇਰੇ ਸਬਜ਼ੀ ਵਾਲਾ। ਉਹਦੇ ਕੋਲ ਫਰੈਸ਼ ਹੁੰਦੀ ਸਬਜ਼ੀ ਉਸੇ ਕੋਲ ਲੈਣੀ ਆ ਉਹ ਨਾ ਦੇ। ਬਜ਼ਾਰੋਂ ਲਾਈਦਾ ਹਾਂ। ਬਸ ਹਾਂ-ਹਾਂ ਬੱਸ।
ਕੋਈ ਆਇਆ ਗਿਆ ਨਹੀਂ ਮਹਿਮਾਨ ਘਰੇ।
ਨਾ ਅੱਜ ਤੇ ਨਹੀਂ ਆਇਆ ਸੀ ਸੰਡੇ ਬੈਠੇ। ਘਰ ਦੇ ਬੰਦੇ ਆਪ ਹੀ ਆ ਇੱਥੇ ਆਂਦੀ ਭੂਆ ਕਰੀ ਆਉਂਦੀ ਚੱਕ। ਕਰ ਲ ਚਾਚਾ ਜੀ ਆਏ ਸ ਚਾਚਾ ਜੀ ਬੈਠੇ ਰਹੇ ਕਿੰਨੀ ਦੇਰ।
ਅੱਛਾ ਜੀ ਚਾਚਾ ਜੀ ਅਹ ਮਤਲਬ ਅਹ ਕੀ ਕੋਲ ਹੀ ਰਹਿੰਦੇ ਤੁਹਾਡੇ। ਕਰਦੇ।
ਹਾਂ ਕੋਲੀਏ ਪਾਸ ਕੋਲੀਏ ਘਰ ਜ਼ਿਆਦਾ ਦੂਰ ਨਹੀਂ ਹੈ। ਕੋਲ ਹੀ ਹੈ ਫਿਰ ਸੰਡੇ ਨੂੰ ਅੱਜ ਛੁੱਟੀ ਹੁੰਦੀ ਹੈ ਸੰਡੇ ਨਾਲ ਬੈਠੇ ਹੁੰਦੇ ਆ ਗੱਲਾਂ ਗੁੱਲਾਂ ਕਰਦੇ ਰਹਿੰਦੇ ਟਾਈਮ। ਪਾਸ ਹੁੰਦਾ।
ਹਾਂਜੀ-ਹਾਂਜੀ ਇਹ ਤੇ ਹੈ ਹੀ ਹੈ ਬੰਦਾ ਆਪਣੇ ਕੋਲ ਹੀ ਜਾਏਗਾ ਫਿਰ ਕਿਤੇ ਜਾਣਾ ਆਣਾ।
ਹਾਂ ਬੈਠੇ ਸ ਗੱਲਾਂ ਗੱਪਾਂ ਮਾਰਦੇ ਬਾਹਰ ਬੈਠੇ ਸੀ। ਟਾਈਮ ਪਾਸ ਹੋ ਗਿਆ।
ਉਹ ਤੇ ਹੈ ਹੀ ਹੈ ਬਟੂਰੇ ਤੁਸੀਂ ਬਟੂਰੇ ਤੁਸੀਂ ਫਿਰ ਮੈਦੇ ਤੇ ਬਣਾਉਂਦੇ ਹੋ।
ਹਾਂ ਮੇਦੇ ਦੇ ਸੂਜੀ ਦੇ ਮੇਦੇ ਦੇ ਬਨਾਣ ਬੱਚੇ ਕਹਿਣ। ਹੈਂ।
ਸੂਜੀ ਤੇ ਕਿਵੇਂ ਬਣਾਉਂਦੇ ਹੋ।
ਸੂਜੀ ਤੇ ਸੂਜੀ ਨੂੰ ਪਹਿਲੇ ਕਰਕੇ ਰੱਖ ਦੇਦੇੈਂ ਦਹੀਂ ਚ ਪਹਿਲੇ। ਦਹੀਂ ਪਾ ਕੇ ਸੂਜੀ ਨੂੰ ਸਾਰੇ ਘੋਲ ਬਣਾ ਕੇ ਰੱਖ ਲਈ ਦਾ ਨਾਂ। ਪੇਸਟ ਬਣਾ ਕੇ ਆਟਾ ਮਲਕੇ ਰੱਖ ਲਈ ਨਾ ਪਹਿਲੇ।
ਆਟਾ ਤੇ ਮੰਨਿਆ ਜਾਂਦਾ ਨੀ ਸੂਜੀ ਦਾ।
ਹਾਂ ਨਹੀਂ ਆਟਾ ਆ ਨਹੀਂ-ਨਹੀਂ ਆਟਾ ਮਲਿਆ ਜਾਂਦਾ ਆਟਾ। ਸੂਜੀ ਦਾ ਹਾਂ। ਵਲਿਆ ਜਾਂਦਾ ਕਈ ਵਾਰ ਬਣਾਇਆ ਸੂਜੀ ਦੇ ਅਸੀਂ ਸੂਜੀ ਦਹੀ ਪਾ ਇਨੋ ਪਾ ਕੇ। ਬਹੁਤ ਵਾਰ ਬਣਾਏ ਨੇ ਸੂਜੀ ਦੇ ਹਾਂ ਬਹੁਤ ਟੇਸਟੀ ਬਣਦੇ ਨੇ ਮੈਦਾ ਨੁਕਸ। ਨੁਕਸਾਨ ਕਰਦਾ ਨਾਂ ਵੈਸੇ ਲੀਵਰ ਦਾ ਨੁਕਸਾਨ ਕਰਦੇ ਮੈਦਾ। ਸੂਜੀ ਨੁਕਸਾਨ ਨੀਂ ਕਰਦੀ।
ਹਾਂਜੀ, ਪਰ ਜੋ ਮੈਦਾ, ਮੈਦਾ ਖਾ ਕੇ ਮਜ਼ੇ ਸੂਜੀ ਨਈਂ ਆਂਦਾ ਮੈਦਾ। ਫੁਲੇ-ਫੁਲੇ ਬਣਦੇ ਨੇਂ ਭਠੂਰੇ ਵੱਡੇ-ਵੱਡੇ ਫੁਲੇ-ਫੁਲੇ।
ਹਾਂ, ਹਾਂ।
ਸੂਜੀ ਨਾਲ ਏ ਕੇ ਖਾਓ, ਫਿਰ ਭੁੱਖ ਲੱਗ ਜਾਂਦੀ ਜਲਦੀ ਹਲਕੀ ਹੁੰਦੀ ਸੂਜੀ।
ਸੂਜੀ ਨਾਲ ਨੁਕਸਾਨ ਈ ਕਰਦੇ ਸੂਜੀ ਮੈਦੇ ਦੇ ਨੁਕਸਾਨ ਕਰਦੇ ਐ, ਸੂਜੀ ਨੁਕਸਾਨ ਨੀਂ ਕਰਦੀ। ਅਧਿਕਤਰ ਲੋਕ ਤਾਂ ਇਸ ਸੂਜੀ ਤੇ ਜ਼ਿਆਦਾ ਖਾਂਦੇ ਨੇ।
ਅੱਛਾ ਉਹ ਚਲੋ ਬਹੁਤ ਵਧੀਆ ਹੈਗਾ।
ਖਾਂਦੇ ਨੇ ਕਦੀ ਸੂਜੀ ਦੇ ਖਾਂਦੇ ਨੇ। ਅ ਸੂਜੀ ਖਾਂਦੇ, ਹਾਂ, ਸੂਜੀ ਜਿਆਦਾ ਖਾਂਦੇ ਨੇਂ। ਅਸੀਂ ਯਾਰ ਸੂਜੀ ਦਾ ਮੋਮਸ ਹੋ ਗਿਆ ਏ ਹੋ ਗਿਆ ਸੂਜੀ ਦਾ ਬਣਾਈ ਦੇ।
ਬੱਠੂਰੇ ਸੂਜੀ ਖਾਂਦੇ ਨੇਂ, ਮੈਦਾ ਨੁਕਸਾਨ ਕਰਦੇ ਇਹੀ ਖਾਂਦੇ ਹਾਂ ਅਸੀਂ।
ਬਿਲਕੁਲ, ਬਿਲਕੁਲ।
ਹੋਰ ਸੁਣਾਓ ਕੀ ਕਰਦੇ ਪਏ।
ਬਸ ਰੈਸਟ ਕਰੇ ਸੀ ਹੋਰ ਕੀ ਕਰਨਾ ਆਰਾਮ, ਫਿਰ ਸੰਡੇ ਸੀਗਾ। ਖਾਣਾ ਪੀਣਾ ਬਸ ਸੰਡੇ ਵਾਲੇ ਦਿਨ ਆਪਾਂ ਘੱਟ ਹੀ ਖਾਂਦੇ ਆਂ ਬਾਹਰ ਦਾ ਖਾ ਆਏ ਡੋਸ ਡੋਸਾ, ਡੋਸਾ ਵਗੈਰਾ ਖਾ ਲਿਆ, ਬਰਗਰ ਵਗੈਰਾ ਖਾ ਆਏ, ਬਸ ਇਹ ਜ਼ਿਆਦਾ ਖਾਂਦੇ ਆਂ।
ਅੱਛਾ, ਸ਼ਾਮ ਨੂੰ ਫਿਰ ਰਾ
ਅਹ ਸ਼ਾਮ ਰੋਟੀ ਘੱਟ ਹੀ ਖਾਂਦੇ ਆ ਫਿਰ।
ਅੱਛਾ ਚਲੋ, ਸੰਡੇ ਦਿਨ ਦੀ ਬਾਹਰ ਦੀ, ਘਰ ਦੀ ਛੁ
ਹਾਂਜੀ ਇੱਕ ਦਿਨ ਸੰਡੇ ਹੋਇਆ ਚਲੋ ਅ ਬੰਦ ਸੋਚਦੇ ਬਾਹਰ ਥੋੜਾ ਖਾਇਆ ਹੀ ਜਾਏਗਾ। ਹਾਂਜੀ ਹੋਰ ਗ ਬਸ ਹੁਣੇ ਮੱਥਾ ਟੇਕਣ ਜਾਵਾਂਗੇ ਗੁਰਦ ਦਵਾਏ ਥੋੜ੍ਹੀ ਦੇਰ ਬਾਅਦ
ਅੱਛਾ
ਹਾਂਜੀ, ਬਸ ਮੱਥਾ ਟੇਕ ਆਵਾਂਗੇ ਅਸੀਂ ਬਾਣੇ
ਅੱਛਾ
ਪਾਠ ਥੋੜਾ ਪਾਠ ਵਗੈਰਾ ਕਰਿਆਵਾਂਗੇ ਰਹਿਰਾਸ ਸਾਹਿਬ ਜੀ ਦਾ ਪਾਠ ਕਰਕੇ ਫਿਰ ਘਰ ਆ ਜਾਂਗੇ, ਰਾਤੀ ਦੇ ਨਾਲ
ਚਲੋ ਵਧੀਆ ਪਾਠ ਕਰਨਾ ਜ਼ਰੂਰੀ ਏ, ਨਿੱਤਨੇਮ ਨੂੰ ਹੋਣਾ ਚਾਈਦਾ ਥੋੜਾ-ਬਹੁਤ ਕਰਨਾ ਚਾਈਦਾ
ਬਿਲਕੁਲ, ਬਿਲਕੁਲ ਰੱਬ ਨੂੰ ਵੀ ਧੀਆਇਣਾ ਚਾਈਦਾ ਨਾਂ
ਹਾਂ ਇਹ ਤੇ ਹੈ। ਜੇ ਖਾਣਾ ਪੀਣਾ ਜ਼ਰੂਰੀ ਏ, ਨਿਤਨੇਮ ਵੀ ਜਰੂਰੀ ਹੋ ਜਾਂਦਾ ਬੰਦੇ ਵਾਸਤੇ ਜਿਸ ਰਾਂ ਅਸੀਂ ਰੋਟੀ ਖਾਣ ਖਿੱਚ ਰੱਖਣੇ ਆਂ ਨਾਂ, ਰੋਟੀ ਜਰੂਰੀ ਏ ਸ਼ਰੀਰ ਵਸਤੇ
ਬਿਲਕੁਲ ਉਹ ਆ ਆਪਣੇ ਵਾਸਤੇ ਹੁੰਦਾ ਨਾਂ ਨਿਤਨੇਮ ਆਤਮਾ ਵਾਸਤੇ ਆ, ਰੋਟੀ ਸਾਡੇ ਸਰੀਰ ਵਾਸਤੇ ਆ।
ਤੇ ਹੈ ਫਿਰ
ਹਾਂਜੀ, ਹਾਂਜੀ।
ਹੋਰ
ਵਧੀਆ ਤੁਹਾਡਾ ਹੋ ਗਿਆ ਨਿਤਨੇਮ
ਨਹੀਂ ਨਿੱਤਨੇਮ ਕਰਨਾ, ਫੋਨ ਆ ਗਏ ਸੀ ਨਾਂ ਮੈਂ ਕਿਹਾ
ਅੱ ਚਲੋ ਵਧੀਆ ਚਲੋ ਤੁਹਾਨੂੰ ਵੀ ਡਿਸਟਰਬ ਕੀਤਾ ਮੈਂ ਤੁਆਡਾ ਪਾਠ ਛੁੱਡ ਗਿਆ, ਤੁਸੀਂ ਕਰੋ ਹੁਣ ਪਾਠ। ਚਲੋ ਠੀਕ ਐ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਠੀਕ ਐ।